ਹੈਲੋ?
ਸੱਸੀ ਅਕਾਲ ਜੀ। ਸਿ
ਸਤਿ ਸ੍ਰੀ ਅਕਾਲ। ਹਾਂਜੀ, ਕੀ ਹਾਲ ਹੈ? ਵਧੀਆ- ਵਧੀਆ, ਤੁਸੀਂ ਸੁਣਾਓ? ਪਰਿਵਾਰ
ਬਸ ਚੜ੍ਹਦੀਕਲਾ ਫਸਟ ਕਲਾਸ। ਬਹੁਤ ਜ਼ਿਆਦਾ ਗਰਮੀ ਹੈ। ਅੱਜ ਤਾ ਬਹੁਤ ਜ਼ਿਆਦਾ ਗਰਮੀ ਹੈ। ਅੱਜ ਤਾਂ ਬਹੁਤ ਜਿਆਦਾ ਗਰਮੀ ਆ ਜੀ।
ਬਹੁਤ ਜ਼ਿਆਦਾ ਗਰਮੀ ਹੈ, ਇਸ ਗਰਮੀ ਨੇ ਤਾਂ ਹਾਲਤ ਹੀ ਖ਼ਰਾਬ ਕਰ ਰੱਖੀ
ਹਾਂਜੀ-ਹਾਂਜੀ, ਅੱਜ ਪੂਰਾ ਟੈਂਪਰੇਚਰ ਮੇਰੇ ਹਿਸਾਬ ਨਾਲ ਚਾਲੀ ਡਿਗਰੀ ਤੋਂ ਉੱਪਰ ਟੈਂਪਰੇਚਰ ਹੋਣਾ ਅੱਜ।
ਹਾਂਜੀ ਚਿਆਲੀ ਤੋਂ ਜ਼ਿਆਦਾ ਹੀ ਹੋਣਾ।
ਅੱਜ ਤਾਂ ਬਹੁਤ ਜਿਆਦਾ ਗਰਮੀ ਹੈਗੀ। ਅੱਜ ਤਾਂ ਪਸੀਨੋ-ਪਸੀਨ ਹੋਇਆ ਪਿਐ, ਪਾਣੀ ਪਾਣੀ ਪੀ ਪੀ ਕੇ ਅੱਜ ਬਸ ਹੋ ਗਏ ਇੰਨੀ ਜ਼ਿਆਦਾ ਗਰਮੀ ਆ ਅੱਜ ਜੀ।
ਹਮ
ਤੇ ਗਲਤੀ ਸਾਡੇ ਲੋਕਾਂ ਦੀ ਆ ਸਾਰੇ ਪੇੜ ਕੱਟ ਤੇ ਆ ਪੇੜ ਲਾ
ਹਾਂਜੀ-ਹਾਂਜੀ ਆਹ ਜੇ ਲੋਕੀ ਪੇੜ ਪੌਦੇ ਵਗੈਰਾ ਲਗਾਉਦੇ ਹਟਾ ਦਿੰਦੇ ਤੇ, ਪੇੜ ਵਗੈਰਾ ਕੱਟ ਦਿੰਦੇ ਬਹੁਤ ਹਾਂਜੀ ਉਹਨਾਂ ਦਾ
ਉਹਨਾਂ ਦਾ ਉਸ ਕਰਕੇ ਗਲੋਬਲ ਵਾਰਮਿੰਗ ਵਧੀ ਜਾਂਦੀ ਵੀ ਹੈ ਤੇ ਡੀਫੋਰੈਸਟ ਜੰਗਲ ਵੱ ਵੱ ਹੋਈ ਜਾਂਦੇ ਪਏ ਆ ਸਾਰਾ ਕੁਛ ਵੱਡ ਹੋ ਜਾਂਦਾ ਪਿਆ ਉਸ ਕਰਕੇ ਨਾ ਟੈਂਪਰੇਚਰ ਨਾ ਹਰ ਸਾਲ ਵਧੀ ਜਾਂਦਾ ਪਿਆ, ਧਰਤੀ ਦਾ।
ਹਾਂਜੀ
ਉਸ ਕਰਕੇ ਨਾ ਗਰਮੀ ਬਹੁਤ ਵੱਧ ਗਈ, ਵੱਧ ਗਈ ਹੋਈ ਆ।
ਬਹੁਤ ਜ਼ਿਆਦਾ ਟੈਂਪਰ ਵਧੀਆ ਦਾ ਗਰਮੀ ਦਾ ਬਹੁਤ ਜ਼ਿਆਦਾ ਹਾਲਤ ਖ਼ਰਾਬ ਹੈ, ਅੱਜ ਕੱਲ ਤਾਂ ਵੇਖੋ ਮਤਲਬ ਆਪਾਂ ਹੁਣ ਗਲੂਕੋਸ ਵਗੈਰਾ ਲਗਾਉਂਦੇ ਹਾਂ। ਗਰਮੀ ਚ ਠੰਡਾ ਵਗੈਰਾ ਲੈਂਦੇ ਹਾਂ, ਉਹਦੇ ਨਾਲ ਵੀ ਸਾਡਾ ਸਰੀਰ ਥੋੜਾ ਕ, ਸਰਦ ਗਰਮ ਹੋ ਜਾਂਦਾ। ਤੇ ਅਸੀਂ, ਏ ਸੀ ਵੀ ਬਹੀਏ ਗਰਮੀ ਚੋਂ ਆ ਕੇ ਫੇਰ ਅਸੀਂ ਬਿਮਾਰ ਹੋ ਜਾਂਦੇ ਹਾਂ ਇੱਕੋਦਮ।
ਹਾਂਜੀ-ਹਾਂਜੀ-ਹਾਂਜੀ, ਹਾਂਜੀ-ਹਾਂਜੀ ਗਰਮੀ ਕਰਕੇ ਨਾ ਬੁਰਾ ਹਾਲ ਹੋ। ਦੇਖੋ ਜੀ ਤੁਸੀਂ, ਬੱਚੇ ਬਿਮਾਰ ਹੈ ਗਰਮ-ਗਰਮੀਆਂ ਸਕੂਲ ਸਕੂਲ ਜਾਣਾ ਕਿੰਨਾ ਔਖਾ ਵਾ ਕਿਤੇ, ਵਿਚਾਰੇ ਮਜ਼ਦੂਰਾਂ ਦਾ ਕਿੰਨਾ ਔਖਾ। ਭਾਵੈ ਗਰਮੀਆਂ ਵਾਸਤੇ ਮਿਸਤਰੀਆਂ ਦਾ, ਮਜ਼ਦੂਰਾਂ ਦਾ।
ਲੋਕ ਜਿਹੜੇ ਗਰਮੀ ਚ ਕੰਮ ਕਰਦੇ ਖੇਤੀਬਾੜੀ ਕਰਦੇ, ਜਿਹੜੇ ਟਰੈਕਟਰ ਵਗੈਰਾ ਚਲਾਉਂਦੇ ਨੇ। ਫਸਲਾਂ ਬੋਂਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਹੈ। ਗਰਮੀ ਹੈਗੀ ਏ ਆਪਣੇ ਬੱਚੇ ਵਾਸਤੇ ਰੋਟੀ ਰੋਜ਼ੀ ਕਰਦੇ ਜਿਹੜੇ। ਹਾਂਜੀ। ਬਹੁਤ ਧੰਨ ਏ ਮੈਂ ਕਹਿੰਦੀ ਬਹੁਤ ਧੰਨ ਹੈ। ਕਈ ਬੰਦੇ ਹੈਗੇ ਜੋ ਖੂਨ ਪਸੀਨਾ ਕਰਦੇ ਗਰਮੀ ਚ ਬਹੁਤ ਜ਼ਿਆਦਾ ਬਹਾਂਦੇ।
ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ ਕਿ ਪੁੱਛੋ ਨਾ ਤੁਸੀਂ। ਹਰ ਸਾਲ ਦੀ ਕੰਮ ਇਹ ਹੈ ਇਸ ਪਤਾ ਗੱਲ ਹੈ ਮੇਨ ਗੱਲ ਪਤਾ ਕੀ ਹੋਈ ਹੈ ਜਿਹੜੇ। ਘਰ ਘਰ ਏਸੀ ਲੱਗਣਾ ਹਰ ਕਮਰੇ ਚ ਏ ਸੀ ਉਹ ਸਾਰੀ ਹੀਟ ਬਾਹਰ ਜਾਂਦੀ ਹੈ, ਬਾਹਰ ਜਾਂਦੀ ਹੈ। ਬਾਹਰ ਜਾਂਦੀ ਆ ਉਹ ਸਾਰੀ ਵਾਤਾਵਰਨ ਚ ਜਾਂਦੀ ਨਾ ਗਰਮੀ। ਜਿੰਨੇ ਲੱਗੇ ਤੁਹਾਡੇ ਕੰਪਰੈਸਰ ਲੱਗੇ ਆ ਸਾਰੀ ਹੀਟ ਬਾਹਰ ਕੱਢਦੇ ਆ। ਉਹ ਸਾਰੀ ਆ ਜਾਂਦੀ ਹੈ ਵਾਤਾਵਰਨ ਚ ਆ ਜਾਂਦੀ ਹੈ ਤੇ ਉਹਨਾਂ ਕਰਕੇ ਟੈਂਪਰੇਚਰ ਹੋਰ ਜ਼ਿਆਦਾ ਬਹੁਤ ਵਧੀ ਜਾਂਦਾ ਪਿਆ। ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਪਈ ਹੈ, ਜਿੰਨੇ ਜ਼ਿਆਦਾ ਏਸੀ ਲੱਗੂਗੇ। ਉਨੇ ਜ਼ਿਆਦਾ ਗਰਮੀ ਵਧੂਗੀ।
ਗਰਮੀ ਵੱਧੂਗੀ, ਅੱਜ-ਕੱਲ੍ਹ ਲੋਕੀ ਏਸੀ ਲਗਵਾ ਰਹੇ ਨੇ। ਜਿਹ ਦਿਨ ਉਹ ਜ਼ਿਆਦਾ ਗਰਮੀ ਕਰਦੀ ਹੈਗੀ। ਪਹਿਲਾਂ ਦੇਖਲੋ, ਪਹਿਲਾਂ ਏਸੀ ਚੱਲਦੀ ਨੀ ਹੈਗੀ ਸੀ ਪਹਿਲਾਂ ਚਲੋ। ਅੱਜ-ਕੱਲ੍ਹ ਤਾਂ ਫਰਿੱਜ ਚੱਲ ਗਿਆ ਨਹੀ ਤੇ ਪਹਿਲੇ ਤਾਂ ਮਟਕੇ ਦੇ ਪਾਣੀ ਪੀਂਦੇ ਹੁੰਦੇ ਸੀ। ਲੋਕ ਬਿਮਾਰੀਆਂ ਤੋਂ ਬਹੁਤ ਬਚ ਸੀ ਅੱਜ-ਕੱਲ੍ਹ ਫਰਿੱਜ ਦੇ ਪਾਣੀ ਚੱਲ ਗਏ ਨੇ।
ਪਹਿਲਾਂ ਏਦਾਂ ਹੁੰਦਾ ਨਾ ਲੋਕੀ ਫ ਪਹਿਲਾਂ ਕੋਠੇ ਤੇ ਮੰਜੀਆਂ ਡਾਹਣੀਆਂ ਉਹ ਨੇ ਆਰਾਮ ਨਾਲ ਸੋਹਣਾ ਨਜ਼ਾਰੇ ਨਾਲ ਪੂਰਾ ਜੀ।
ਮੰਜੀਆਂ ਡਾਣੀਆਂ। ਉਹੀ ਤੇ ਅਜ ਕਲ ਉਹ ਨਸ਼ੀਲੇ ਕੇਸ ਹੁੰਦੇ ਹੀ ਨਹੀਂ ਸੀ। ਹਾਂ।
ਹਾਂਜੀ ਹਾਂਜੀ ਹਾਂਜੀ। ਹੁਣ ਗਰਮ ਹਣ ਹੁਣ ਧੁੱਪ ਵੀ ਪਤਾ ਕੀ ਗੱਲ ਆ ਜਿਹੜੀ ਆਪਣੀ ਊਜ਼ੋਨ ਲੇਅਰ ਉਹ ਵੀ ਉਹ ਵੀ ਉਹ ਚ ਵੀ ਸ਼ੇਕ ਹੋ ਗਿਆ ਨਾ ਉਸ ਕਰਕੇ। ਕਹਿੰਣਾ ਜਿਹੜੀ ਸਨ ਬਰਨ ਹੁੰਦਾ ਪਹਿਲਾਂ ਹੁੰਦਾ ਸੀਗਾ। ਆਪ ਆਪਣਾ ਚ ਚਮੜੀ ਸੜਦੀ ਨੀ ਹੁੰਦੀ ਸੀ ਸਾਡੀ ਆਪਾਂ ਨੋਰਮਲ ਚੱਲ ਜਿਹਨਾਂ ਧ ਉੱਪ ਤੇ ਕੁਛ ਵੀ ਨੀ ਹੁੰਦਾ ਹੁਣ ਨਾ ਚਮੜੀ ਸੜਦੀ ਆ ਸਾਡੇ ਹੁਣ ਸਕਿਨ ਇੱਕਦਮ ਸਕੀਮ ਕਾਲੀ ਹੁੰਦੀ ਉਹ ਹੈਗੀ ਜਿਹੜੀ ਆਪਣੀ ਹੈਗੀ ਨਾ ਸੋਲਰ ਰੇਜ਼ ਹੈਗੀ ਆ ਉਹ ਬਹੁਤ ਜ਼ਿਆਦਾ ਤਿੱ ਤਿੱਖੀਆਂ ਹੋ ਗਈਆਂ ਅ ਜ਼ੋਨ ਲ ਜਿਹੜੀ ਹੁੰਦੀ ਨਾ ਸਾਡੀ ਪਰਸ ਹੁੰਦੀ ਸਾਡੀ ਉਹ ਡਿਪਲੀਟ ਹੋ ਗਈ ਆ। ਸ਼ੇਕ ਹੋ ਗਿਆ ਉਹਨਾਂ ਕਹਿਣਾ ਨਾ ਜਿਹੜੇ ਸੂਰਜ ਦੀ ਕਿਰਨਾ ਸਧੀਆਂ ਸਾਡੀੇ ਸਕਿੰਨ ਤੇ ਪੈਂਦੀਆਂ ਡਾਇੈਕਟ ਜਿਹੜੀਆਂ ਉਹ ਦੂਜੀਆਂ ਕਿਰਨਾਂ ਹੁੰਦੀਆਂ ਹਾਰਮਫੁਲ ਰੇਜ ਰੇਜ ਹੁੰਦੀਆਂ ਉਹ ਸਿੱਧੇ ਸਾਡੇ ਹੱਥਾਂ ਤੇ ਪੈਂਦੀਆਂ। ਜਿਸ ਕਿਉਂਕ ਸਾਡੀ ਸਕਿੰਨ ਦੇਖੋ ਕਿੰਨੀ ਕਾਹਲੀ ਹੋ ਗਈ ਆ ਕਿੰਨੀ ਕਾਹਲੀ ਹੋ ਗਈ ਸਾਡੀ ਸਕਿੰਨ। ਸਕਿਨ ਨਾਂ ਬਿਮਾਰੀਆਂ ਵੀ ਕਿੰਨੀਆਂ ਵੱਧ ਗਈਆਂ ਹੋਈਆਂ ਚਮੜੀ ਦੇ ਰੋਗ ਕਿੰਨੇ ਵੱਧ ਗਏ ਹੋਏ। ਇੰਨੀ ਗਰਮੀ ਕਰਕੇ ਇਹਨਾਂ ਨੂੰ ਤਾਂ ਬਿਮਾਰੀਆਂ ਵੀ ਬੜੀਆਂ ਲੱਗਦੀਆਂ। ਅੱਖਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਹੜੀ ਕਿਰਨਾ ਹੈਗੇ ਨਾ ਤਿੱੱਖੀਆਂ ਧੁੱਪ ਦੀਆਂ ਗਰਮੀ ਦੀਆਂ ਇਹਨਾਂ। ਅੱਖਾਂ ਦਾ ਨੁਕਸਾਨ ਵੀ ਬਹੁਤ ਹੁੰਦਾ ਵਾ।
ਬਹੁਤ ਜਿਆਦਾ ਹੁਣ ਜੇ ਆਪਾਂ। ਗਰਮੀ ਚ ਬਾਹਰ ਵੀ ਜਾਈਏ ਇਕਦਮ ਬੀਪੀ ਡਾਊਨ ਹੋ ਜਾਂਦਾ ਬੰਦੇ ਦਾ। ਇਨੇ ਗਰਮੀਆਂ ਹੈ ਜੀ ਬੀ ਪੀ ਲੋ ਹੋ ਜਾਂਦਾ।
ਪਾਣੀ ਫਿਰ ਘੱਟਦਾ ਨਾ ਪਾਣੀ ਸਾਰਾ ਪਸੀਨੇ ਨਾਲ ਡੀ ਹਾਈਡੇਸ਼ਨ ਹੋ ਜਾਂਦੀ ਨਾ। ਪਾਣੀ ਦੀ ਘਾਟ ਜਲਦੀ ਹੋ ਜਾਂਦੀ ਆ, ਚੱਕਰ ਆ ਜਾਂਦੈ ਬੰਦੇ ਨੂੰ, ਅੱਜ-ਕੱਲ ਤੁਸੀਂ ਦੇਖਦੇ ਸ਼ਕਤੀ ਚਲੋ ਅੱਜ ਗੱਲ ਸਾਡੇ ਪੰਜਾਬ ਚ ਸ਼ਬੀਲਾਂ-ਸ਼ਬੂਲਾਂ ਲੱਗੀਆਂ ਰਹਿੰਦੀਆਂ ਗਰਮੀ ਚ ਮਾੜਾ-ਮੋਟਾ। ਫੇਰ ਵੀ ਬਚਾਅ ਹੈਗਾ ਬਾਕੀ ਨਾਲੋਂ, ਬਹੁਤ ਜ਼ਿਆਦਾ। ਪੰਜਾਬ ਚ ਮਾੜਾ-ਮਾੜਾ ਸ਼ਬੀਲਾਂ ਲੱਗੀਆਂ ਵਾ ਤਾਂ ਕਰਕੇ ਮਾੜਾ-ਮੋਟਾ ਗਰਮੀ ਦਾ ਬਚਾਅ ਹੁੰਦਾ
ਹੁਣ ਚਲੋ ਪੰਜਾਬ ਦਾ ਠੀਕ ਕਿ ਜਿਸ ਤ੍ਹਾਂ ਹੁਣ ਆਪਾਂ ਬਾਹਰ ਦੇ ਸ਼ਹਿਰ ਦੀ ਗੱਲ ਕਰਾਂ ਰਾਜਸਥਾਨ ਦੀ ਜਿਹੜੇ ਪਹਾੜ ਵਗੈਰਾ ਇੰਨੇ ਤੱਪਦੇ ਹੈਗੇ ਨਾ ਮਤਲਬ ਇੰਨਾ ਪਾਣੀ ਦਾ ਗਰਮ ਰਹਿੰਦਾ ਨਾ ਦਸਾ ਝਰਨੇ ਵਗੈਰਾ ਜਾਓ
ਹਾਂਜੀ ਹਾਂਜੀ ਹਾਂਜੀ। ਪਰ ਇਹ ਇਹ ਗੱਲ ਹੈ ਇਹਨਾਂ ਦਾ ਹੁਣ ਪਾਣੀ ਵੀ ਸੁੱਕਣਾ ਸ਼ੁਰੂ ਹੋ ਗਿਆਣਾ ਆਪਣਾ ਧਰਤੀ ਹੇਠਲਾ ਪਾਣੀ ਵੀ ਖ ਖਤਮ ਹੋਣਾ ਸ਼ੁਰੂ ਹੋ ਗਿਆ ਨਾ ਇੱਧਰਲੇ ਪਾਸੇ ਕਈ ਸ਼ਹਿਰਾਂ ਚ ਤਾਂ ਪਾਣੀ ਨੀ ਜਾਂਦਾ ਗਰਮੀ ਹਾਂਜੀ ਹਾਂਜੀ ਹਾਂਜੀ ਗਰਮੀ ਕਰਕੇ ਫਿਰ ਪਾਣੀ ਦੀ ਦਿੱਕਤ ਬੜੀ ਆ ਜਾਂਦੀ ਹਰ ਜਗ੍ਹਾ ਜੀ
ਹਾਂਜੀ ਆਪਣੀ ਨਹਿਰ ਵੇਖ ਲੋ ਉੱਥੇ ਵੀ ਪਾਣੀ ਘੱਟ ਹੋ ਗਿਆ ਵੈ ਬਹੁਤ ਜਿਆਦਾ ਪਾਣੀ ਹੁੰਦਾ ਬਰਸਾਤ ਦੇ ਕਾਰਨ
ਇਸ ਲਈ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਸਰਕਾਰਾਂ ਨੂੰ ਰਲ ਕੇ ਕੇ ਸੁਸਾਇਟੀ ਨੂੰ ਰਲ ਕੇ ਸੋਚਣਾ ਚਾਹੀਦਾ ਵਾ। ਤੇ ਕੁੱਛ ਕਰਨਾ ਚਾਹੀਦਾ ਇਹਦੇ ਪ੍ਰਤੀ ਸਾਨੂੰ ਕਿ ਆਪਾਂ ਘੱਟੋ ਜ਼ਿਆਦਾ ਤੋਂ ਜਿਆਦਾ ਪੇੜ ਲਾਈ ਜਾਣ ਘੱਟੋ ਘੱਟ ਏਸੀ ਦੀ ਵਰ ਕੀਤੀ ਹੈ ਤਾਂ ਕਿ ਗਰਮੀ ਨੂੰ ਕੰਟਰੋਲ ਕੀਤਾ ਜਾਏ ਕਿਉਂਕਿ ਗਰਮੀ ਨੂੰ
ਘੱਟੋ ਘੱਟ ਕਿੰਨੇ ਪੇੜ ਬੰਦੇ ਕੱਟ ਦਿੰਦੇ ਨੇ ਕੱਟਣੇ ਨੀ ਚਾਹੀਏ ਇਹਨਾਂ ਨੂੰ ਲਗਾਉਣੇ ਚਾਹੀਏ ਹਾਂਜੀ ਜਿਹੜੀ ਅਸੀਂ ਪੇਟ ਦੀ ਆਕਸੀਜਨ ਲੈਣੀ ਨਾ ਉਹ ਕਿਥੋਂ ਵੀ ਨੀ ਮਿਲਣੀ ਸਿਰਫ ਪੇੜਾਂ ਤੋਂ ਨਹੀਂ ਮਿਲਣੀ ਜਿਹੜੀ ਆਕਸੀਜਨ ਸਾਨੂੰ ਉਹ ਕਰਦੀ ਹੈ ਅਧਰੋਂ
ਹਾਂਜੀ ਹਾਂਜੀ ਹਾਂਜੀ ਤੁਸੀਂ ਦੇਖ ਲਓ ਹਰ ਸਾਲ ਗਰਮੀ ਵਧੀ ਜਾਂਦੀ ਗਰਮੀਆਂ ਦੇ ਅੱਠ ਅੱਠ ਮਹੀਨੇ ਦੀ ਗਰਮੀ ਹੋ ਗਈ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਅਕਤੰਬਰ ਅਕਤੂਬਰ ਅਕਤੂਬਰ ਦਾ ਦੇਖੋ ਅੱਠ ਮਹੀਨੇ ਤੱਕ ਦੇਖ ਲਓ ਹੈ ਗਰਮੀ ਹੁੰਦੀ ਹੈ।
ਅਕਤੂਬਰ ਤੱਕ ਆਉਂਦੀ ਹਾਂਜੀ
ਅੱਠ ਮਹੀਨੇ ਗਰਮੀ ਚੱਲ ਗਈ ਜੀ ਤੇ ਮਹਾਰਾਜ ਨਹੀਂ ਤੁਸੀਂ ਦੇਖ ਲੋ ਪਹਿਲਾਂ ਕਿੰਨੀ ਘੱਟ ਗਰਮੀ ਹੁੰਦੀ ਸੀਗੀ ਹੁਣ ਅੱਠ ਮਹੀਨੇ ਦੇ ਚੱਲ ਚੱਲ ਗਈ ਗਰਮੀ
ਤੇ ਮੇਰਾ ਲੱਗਦਾ ਹੀ ਨਹੀਂ ਸੀਗੀ ਬਈ ਗਰਮੀ ਹੈਗੀ ਹੁਣ ਤੇ ਟਾਈਮ ਤੇ ਇੰਨੀ ਗਰਮੀ ਲੱਗਦੀ ਹੈ ਨਾ ਕਿ ਸੂਰਜ ਦੀ ਕਿਰਨਾਂ ਸਾਰੀ ਅੱਖਾਂ ਤੇ ਪੈਂਦੀ ਹੈ
ਹਾਂਜੀ ਹਾਂਜੀ ਪਹਿਲਾ ਹੁੰਦਾ ਸੀ ਬਸ ਕਿ ਜੂਨ ਜੁਲਾਈ ਗਰਮੀ ਹੋਣੀ ਏ ਹੁਣ ਦੇਖਲੋ ਤੁਸੀਂ, ਮਾਰਚ ਮਹੀਨਾ ਹੀ ਇੱਕ ਮਾਰਚ ਤੋਂ ਹੀ ਮੌਸਮ ਪੱਖ ਜਾਂਦਾ ਜੀ ਸੂਰਜ ਭੱਖ ਜਾਂਦੈ ਇੱਕ ਅਪ੍ਰਲ ਮਾਰਚ ਤੋਂ ਈ, ਐਣ ਅਕਤੂਬਰ ਤੱਕ ਫੇਰ ਦੇਖਲੋ ਅੱਠ ਮੀਨੇ ਕਿੰਨੇ ਔਖੇ ਆ ਸਰਦੀਆਂ ਘੱਟ ਗੀ ਆ, ਗਰਮੀਆਂ
ਗਰਮੀਆਂ ਕਰਕੇ ਲਾਈ
ਤਾਂਹੀ ਬਾਰ ਜਾਓ
ਈਟਾਂ ਵੀ ਚਲੇ ਜਾਣੀ ਏ, ਬੱਚਿਆਂ ਦੇ ਨਾਲ ਬੌਤ ਪਰੇਸ਼ਾਨ ਹੁੰਦਾ ਬੰਦਾ ਲਾਈਟਾਂ ਵੀ ਚਲ ਜਾਣੀ ਬਹੁਤ ਜ਼ਯਾਦਾ ਪਰੇਸ਼ਾਨੀ ਹੁੰਦੀ ਏ ਹਾਂਜੀ ਲੂ ਬੌਤ ਚੱਲਦੀ ਏ, ਬੱਚਿਆਂ ਨੂੰ ਆ ਜਲਦੀ ਲਭੀ ਆ
ਬੱਚ ਬੱਚਿਆਂ ਨੂੰ ਲੂਹ ਜਲਦੀ ਲੱਗੀ ਬੱਚਿਆਂ ਦਾ ਬਚਾਅ ਰੱਖੋ, ਜਿਨਾ ਹੋ ਸਕੇ ਠੰਡਾ ਪਾਣੀ ਪਿਔ, ਗੁੱਲੂਕੋਸ ਗੁੱਲੂਗੋਸ ਵਗੈਰਾ, ਪੀਓ, ਨਿੰਬੂ-ਪਾਣੀ ਪੀਓ, ਸ਼ਰਬਰ ਰੱਖੋ ਆਪਣੇ ਘਰ ਹਾਂਜੀ, ਗਲੂਕੋਸ ਲੋ ਅਪਣਾ ਬਾਕੀ ਖਰਬੂਜੇ ਖਾਓ, ਅਪ ਹਾਜੀ, ਹਾਂਜੀ, ਹਾਂਜੀ। ਤਰਬੂਜ ਖਾਓ ਖਰਬੂਜਾ ਖਾਓ, ਜਿੰਨਾ ਜ਼ਯਾਦਾ ਪਾਣੀ ਹੋ ਸਕੇ ਓਨਾ ਪੀਓ ਪਾਣੀ
ਛਾ ਫੋਟਰ ਮੇਲਨ ਹੈਗਾ ਜਿਹੜਾ ਪਾਣੀ ਦੀ ਕਮੀ ਵੀ ਦੂਰ ਕਰਦਾ
ਹਾਂਜੀ ਤਰਬੂਜ ਖਾਓ ਜੀ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਬੰਦਿਆਂ ਨੂੰ ਹਾਂਜੀ ਹਾਂਜੀ ਹਾਂਜੀ ਇਹ ਚੀਜ਼ਾਂ ਲਿਆਉਨ ਨਾਲ ਆਪਣਾ ਸਿਸਟਮ ਸਾਰਾ ਵਧੀਆ ਰਹਿੰਦਾ ਸਰੀਰ ਦਾ ਵੀ ਬਾਹਰਲਾ ਵੀ
ਬਾਕੀ ਪਾਣੀ ਬਿਜਲੀ ਦਿੱਕਤ ਵੀ ਆ ਜਾਂਦੀ ਆ ਪਾਣੀ ਦੀ ਕਮੀ ਵੀ ਆ ਜਾਂਦੀ ਐ, ਹਰ ਚੀਜ਼ ਹਰ ਚੀਜ਼ ਫਿਰ ਓਸ ਸਾਬ ਨਾਲ ਖਰਾਬ ਹੋ ਜਾਂਦੀ ਐ, ਇਸ ਲਈ ਥੋੜਾ ਸਾਨੂੰ ਹੁਣ ਚਾਹੀਦਾ ਕਿ ਵਾ ਇਸ ਤੋ ਬਾਅਦ ਤੁਸੀ ਵੀ ਅਪਣੇ ਘਰ ਪੌਦੇ ਆਲੇ-ਦੁਆਲੇ ਪੌਦੇ ਲਾਓ। ਜਿੱਥੇ ਖਾਲੀ ਜਗਾ ਲਭਦੀ ਐ ਪੇੜ ਲਾਓ।
ਹੂੰ।
ਸਾਰੀ ਜਿਹੀ ਤੁਸੀ ਵੀ ਦੇਖੋ ਕਿੱਦਾਂ ਕਰਨੀ ਐ, ਪੇੜ-ਪੂੜ ਲਾਓ। ਤੁਸੀਂ ਵੀ ਪੌਦੇ ਲਾਓ, ਘਰ ਵੀ ਬੂਟੇ-ਬਾਟੇ ਲਾ ਕੇ ਰੱਖੋ। ਜਿਸ ਕਰਕੇ ਅਪਣਾ ਜਿੰਨਾ ਹੋ ਸਕੇ ਅਪਣੀ ਕੁਦਰਤ ਸਾਫ਼ ਰਹੇ ਤੇ ਠੰਡਕ ਰਹੇ। ਵੱਧ ਤੋਂ ਵੱਧ ਪਿੱਪਲ ਦੇ ਲਾਓ, ਜਿਸਤਰਾ ਤੁਹਾਡੇ ਆਲੇ ਦੁਆਲੇ ਜਗ੍ਹਾ ਹੋਣੀ ਘਰ ਦੇ ਖਾਲੀ ਜਗ੍ਹਾ ਬਥੇਰੀਆਂ ਹੋਣੀਆਂ।
ਹਾਂਜੀ, ਹਾਂਜੀ-ਹਾਂਜੀ। ਤੁਸੀਂ ਹੁਣ ਵੇਖੋ ਮੈਂ ਕਹਿੰਦੀ ਆਂ ਮੈਂ ਰਾਜਸਥਾਨ ਦੀ ਹਾਲ ਵੇਖੀ, ਗਰਮੀ ਹਾਲ ਵੇਖ ਹਾਂਜੀ। ਬਸ ਤੇਰੀ ਹੈਗੀ ਆ। ਹਾਂਜੀ ਇਹ ਹੁਣ ਸਾਡੇ ਘਰ ਦੇ ਕੋਲ ਬੜਾ ਵੱਡਾ ਪੇੜ ਲਗਾ ਰੱਖਿਆ ਸੀਂ। ਛੋਟਾ ਜਾ ਸੀ ਬਹੁਤ ਵੱਡਾ ਪੇੜ ਲਗਾਉਣੇ ਸੇ, ਔ ਆ ਦੇਈ ਏ।